ਹੈਲੋ। ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਹੋ ਤੁਸੀਂ?
ਵਧੀਆ ਜੀ, ਠੀਕ ਆ ਤੁਸੀਂ, ਤੁਸੀਂ ਸੁਣਾਓ?
ਵਧੀਆ, ਅਸੀ ਵੀ ਵਧੀਆ। ਹੋਰ, ਕੀ ਕਰਦੇ ਸੀ?
ਫ੍ਰੀ ਹੋਕੇ ਬੈਠੇ ਸੀ ਹੁਣੇ। ਹੋਰ, ਕੀ, ਕੀ ਬਣਾਇਆ ਤੁਸੀਂ ਅੱਜ?
ਅੱਜ ਅਸੀਂ, ਰਾਜਮਾਂ-ਚੋਲ ਬਣਾਏ ਸੀਗੇ।
ਰਾਜਮਾਂ ਚਾਵਲ ਤੇ ਬਹੁਤ ਫੇਵਰੇਟ ਡਿਸ਼ ਐ ਸਾਡੀ ਤੇ ਸਾਨ ਹਾਂਜੀ, ਸਾਨੂੰ ਵੀ ਖਵਾਓ ਫੇਰ ਤੁਸੀਂ ਆਪਣੇ ਹੱਥ ਦੇ।
ਆ ਨਾ ਤੁਸੀਂ ਮੈਂ ਬਣਾ ਦਵਾਂਗੀ।
ਸਾਨੂੰ ਸਾਨੂੰ ਬਣਾਣੇ ਨੀ ਨਾ ਆਂਦੇ ਸਾਨੂੰ ਬਣਾਣ ਦੀ ਜਾਂਚ ਸਿਖਾੳ।
ਅੱਛਾ, ਪਤਾ ਕੀ ਜਦੋਂ ਵੀ ਰਾਜਮਾਂ ਬਣਾਣੇ ਹੋਣ ਤੇ ਰਾਤੀ ਪਿਉਂ ਕੇ ਰੱਖੋ।
ਕਿਉਂਕਿ ਅਗਰ ਰਾਤੀ ਭਿਓ ਨਾ ਮਤਲਬ ਜਦੋਂ ਵੀ ਤੁਸੀਂ ਬਣਾਣੇ ਆ ਚਾਰ ਪੰਜ। ਪਹਿਲੇ ਹੀ ਪਿਓ ਦੋ। ਫਿਰ ਠੀਕ ਬਣਦੇ ਨੇ ਫੇਰ ਉਹ ਚ ਨਮਕ ਵਗੈਰਾ ਪਾ ਕੇ ਧੋ ਕੇ। ਜਿਵੇਂ ਪੰਜ ਚਾਰ ਪੰਜ ਘੰਟੇ ਬਾਅਦ ਰਾਜਮਾ ਨੂੰ ਅੱਛੀ ਤਰ੍ਹਾਂ ਧੋ ਕੇ। ਤੇ ਨਮਕ ਹਲਦੀ ਵਗੈਰਾ ਪਾ ਕੇ ਨਾ ਉਹਨੂੰ ਸੀਟੀਆਂ ਲਗਵਾ ਲੋ। ਫੇਰ ਉਹ ਚ ਤੁਸੀਂ ਤੜਕਾ ਲਗਾਣ ਵਾਸਤੇ ਪਿਆਜ ਵਗੈਰਾ ਕੁੱਟਣ ਲਓ। ਜੋ ਜੋ ਤੁਸੀਂ ਪਾਣਾ ਐ ਸਭ ਸਮਾਨ ਜਿਵੇਂ ਲਸਣ ਕਈ ਅਦਰਕ, ਮਿਰਚਾਂ ਸਭ ਮਿਕਸ ਕਰਕੇ ਕੁਤਰ ਲਓ। ਤੇ ਫਿਰ ਉਹਨਾਂ ਨੂੰ ਮਤਲਬ ਤੇ ਫਰਾਈ ਕਰ ਲਓ ਜਦ ਤੱਕ ਰਾਜਮਹ ਤੇਲ ਨਾ ਛੱਡਣ